ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
ਹੋ ਠੀਕ ਔ
ਵਧੀਆ ਜੀ ਵਧੀਆ, ਤੁਸੀਂ ਸੁਣਾਓ
ਵਧੀਆ ਹਾਂ
ਕੀ ਕਰ ਰਹੇ ਹੋ
ਬਸ ਕੁਛ ਨੀ, ਕੱਪੜੇ ਧੋ ਰਹੀ ਆਂ
ਅੱਛਾ ਜੀ, ਫ੍ਰੀ ਨਹੀ ਹੋਏ ਹਜੇ ਟਿਕਨ।
ਨਹੀਂ ਬਸ ਹੋ ਗਈ ਆਂ, ਹੋਰ
ਮੈਂ ਵੀ ਕੱਪੜੇ ਪਾਏ ਨੇ, ਮਸ਼ੀਨ ਵਿੱਚ।
ਅੱਛਾ
ਅੱਛਾ ਹੋਰ
ਹੋਰ ਦੱਸੋ ਵਧੀਆ
ਹੋਰ ਤੁਸੀਂ ਕਹਿ ਰਹੇ ਸੀ, ਗੈਸਟ ਆਣੇ ਨੇ ਸਾਡੇ ਘਰ ਅਜ।
ਹਾਂ ਗੈਸਟ ਆਉਣੇ ਨੇ, ਉਹ ਭੂਆ ਦੀ ਕੁੜੀ ਨੇ ਆਉਣਾ ਮੇਰੀ ਅਜ।
ਅੱਛਾ ਤੇ ਫਿਰ, ਕੀ ਬਣਾਇਆ ਅੱਜ।
ਮੈਂ ਉਹ ਬਣਾਇਆ ਸ਼ਾਹੀ ਪਨੀਰ, ਤੇ ਨਾਨ ਬਣਾਵਾਂਗੀ।
ਅੱਛਾ ਜੀ, ਮੈਂ ਸੁਣਿਆ ਸ਼ਾਹੀ ਪਨੀਰ ਤੇ ਬੜਾ ਟੇਸਟੀ ਬਣਾਉਂਦੇ ਹੋ।
ਹਾਂਜੀ
ਅੱਛਾ, ਕਿਸ ਤਰ੍ਹਾਂ ਬਣਾਉਂਦੇ ਹੋ
ਸਿੰਪਲ ਹੀ ਬਸ, ਜਿਵੇਂ ਕੀ ਕਹਿੰਦੇ ਨੇ ਪਿਆਜ ਥੋਮ ਮਿਰਚ, ਕੁੱਕਰ ਵਿੱਚ ਪਹਿਲੇ ਮੈਂ ਉਬਾਲ ਲੈਂਦੀ ਹਾਂ ਨਾ, ਇਹਨਾਂ ਨੂੰ।
ਉਬਾਲਦੇ ਹੋ ਤੁਸੀਂ, ਫਰਾਈ ਨਹੀਂ ਕਰਦੇ
ਨਹੀਂ ਕਈ ਵਾਰੀ ਫਰਾਈ ਵੀ ਕਰ ਲੈਂਦੇ ਆਂ, ਜਿਵੇਂ ਮੋਟਾ ਮੋਟਾ ਸਮਾਨ ਕੱਟ ਕੇ ਨਾ, ਪਿਆਜ ਹਾਂ ਪਿਆਜ, ਥੋਮ, ਹਰੀ ਮਿਰਚ ਐਵੇਂ ਕਰਕੇ ਚਾਹੇ ਫਰਾਈ ਕਰ ਲਓ ਉਹਨੂੰ
ਅੱਛਾ ਮੈਂ ਵੈਸੇ ਵੀ ਜਦੋਂ ਉਬਾਲ ਕੇ ਬਣਾਓ ਨਾ, ਤੇ ਗ੍ਰੇਵੀ ਬੜੀ ਪਤਲੀ ਬਣਦੀ ਮੈਂ ਨੋਟਿਸ ਕੀਤਾ ਪਰਸਲੀ
ਅੱਛਾ ਅੱਛਾ, ਨਹੀਂ ਮੈਂ ਬਣਾ ਲੈਂਦੀ ਹਾਂ ਦੋਨੋ ਤਰੀਕੇ ਨਾਲ, ਇਹਦੇ ਨਾਲ ਵੀ, ਤੇ ਉਹਦੇ ਨਾਲ ਵੀ
ਬਸ ਇਹ ਕਿ ਜਦੋਂ ਅਸੀਂ ਬੋਇਲ ਕਰਕੇ ਬਣਾਉਂਦੇ ਹਾਂ ਨਾ, ਤੇ ਬੜੀ ਜਲਦੀ ਫਰਾਈ ਮਸਾਲਾ ਬਣ ਜਾਂਦਾ ਹੈਨਾ ਇਹ ਗੱਲ ਹੈ, ਕਿਉਂਕਿ ਸਾਰਾ ਪਾਣੀ ਨਿਕਲ ਜਾਂਦਾ ਨਾ, ਛਾਨ ਕੇ ਅਸੀਂ ਕਰਦੇ ਹਾਂ।
ਹਾਂ ਇਹ ਤੇ ਹੈ, ਫੇਰ ਜਲਦੀ ਜਲਦੀ ਹੋਏ ਨਾ, ਫੇਰ ਇਹ ਤਰੀਕਾ ਸਹੀ ਰਹਿੰਦਾ
ਹਾਂ, ਇਹ ਵੀ ਗੱਲ ਸਹੀ ਹੈ।
ਬਸ ਫੇਰ ਸਾਰਾ ਫਰਾਈ ਕਰ ਲੈਨੀ ਆਂ, ਫੇਰ ਮਿਕਸੀ ਚ' ਕਰਕੇ
ਅੱਛਾ
ਉਸ ਤੋਂ ਬਾਅਦ ਥੋੜ੍ਹਾ ਜਿਹਾ ਤੇਲ ਪਾ ਕੇ, ਖੜੇ ਮਸਾਲੇ ਪਾ ਕੇ ਲੌਂਗ, ਦਾਲਚੀਨੀ, ਤੇਜ ਪੱ
ਅੱਛਾ
ਸਾਰਾ ਕੁਛ ਪਾ ਕੇ, ਫੇਰ ਏ ਹੀ ਔ ਮਸਾਲਾ ਪਾ ਦੋ
ਅੱਛਾ
ਕਿ ਜੋ ਬੇਸਿਕ ਮਸਾਲੇ ਹੁੰਦੇ ਨੇ ਕਾਰ ਦੇ ਨਮਕ, ਮਿਰਚ, ਹਲਦੀ ਉਹ ਪਾਲੋ ਯਾ ਸ਼ਾਹੀ ਪਨੀਰ ਦਾ ਮਿਲਦਾ ਉਹ ਮਸਾਲਾ ਉਹ ਪਾ ਲੋ
ਅੱਛਾ ਜਿਹੜਾ ਬਜ਼ਾਰੀ ਮਸਾਲਾ ਮਿਲਦਾ, ਉਹ ਵੀ ਦੇਈਓ ਕੁੱਛ ਹੀ ਹੁੰਦਾ
ਹਾਂਜੀ-ਹਾਂਜੀ ਬਸ ਥੋੜ੍ਹਾ ਜਿਹਾ ਭੁੰਨਦੇ ਰਹੋ ਫਿਰ ਮਲਾਈ ਪਾ ਲਉ
ਅੱਛਾ ਮਲਾਈ ਪਾਉਂਦੇ ਹੋ ਮਲਾਈ ਬਾਅਦ ਚ' ਨਹੀ ਪਾਉਂਦੇ ਤੁਸੀਂ
ਨਹੀਂ ਜਿਵੇਂ ਮਸਾਲਾ ਕਰਨੀ ਆ ਨਾ ਤੇ ਮੈਂ ਪਹਿਲੇ ਪਾਦੀ ਹ ਮਲਾਈ ਪਾ ਕੇ ਫਿਰ ਦਹੀ ਪਾ ਲੈਨੀਆ ਹਾਂ ਹਾਂਜੀ-ਹਾਂਜੀ
ਜ਼ ਬਣਾਉਾਨਦੀ ਹਾਂ ਮੈਂ ਪੂਰਾ ਜਦੋਂ ਮਸਾਲਾ ਬਣ ਜਾਂਦੀ ਆ ਨਾ ਸਬਜ਼ੀ ਤਿਆਰ ਹੋ ਜਾਂਦੀ ਪਨੀਰ ਪਾ ਦਿੰਦੇ ਹ ਫਿਰ ਮੈਂ ਉੱਪਰੋਂ ਦੀ ਗਾਰਨਿਸ਼ ਕਰਨ ਵਸਂ ਪਾਉਣੀ ਹ ਉਹ ਬੜੀ ਅੱਛੀ ਲੱਗਦੀ ਦੇਖ ਹਾਂਜੀ'ਲੁੱਕ ਅੱਛੀ ਆਉਂਦੀ ਹੈ ਨਾ ਜਿਵੇਂ ਰੈਸਟੋਰੈਂਟ ਵਗੈਰਾ
ਅੱਛਾ ਹਾਂ ਆਥੇ
ਆਹੋ ਇੰਝ ਕਰਦੀ ਆ ਮੈਂ
ਅੱਛਾ ਉੱਪਰੋਂ ਦੀ ਪਾਉਂਦੇ ਹੋ ਤੁਸੀਂ
ਅੱਛਾ ਤੇ ਫੇਰ ਨਾਨ ਬਣਾਓਗੇ ਨਾਲ
ਹਾਂਜੀ ਨਾਨ ਬਣਾਉਗੇ
ਨਾਨ ਕਿਸ ਤਰ੍ਹਾਂ ਬਣਾਉਂਦੇ ਹੋ ਤੁਸੀਂ
ਨਾਨ ਵੀ ਬਸ ਸਿੰਪਲ ਹੈਗੇ ਨੇ ਮੈਂ ਇਦਾਂ ਪਹਿਲੇ ਗੁੰਨ ਕੇ ਰੱਖ ਦਾਂਗੀ ਨਾ ਮੈਦਾ ਮੈਦੇ ਵਿੱਚ ਕੀ ਕਹਿੰਦੇ ਨੇ ਚਾਹੇ ਤੁਸੀਂ ਆਟਾ ਵੀ ਪਾ ਸਕੋ ਜਿਵੇਂ ਤੁਸੀਂ ਕਈ ਮੈਦੇ ਵਾਲੇ ਨਹੀਂ ਖਾਂਦੇ ਜ਼ਿਆਦਾ ਅੱਧਾਅੱਧਾ ਪਾ ਸਕਦੇ ਹੋ ਮੈਦਾ ਵੀ ਤੇ ਆਟਾ ਵੀ ਨਾਲ ਦਹੀਂ ਦੇ ਵਿੱਚ ਗੁੰਨ ਕੇ ਇਈਨੋ ਵਗੈਰਾ ਪਾ ਕੇ ਨਮਕ
ਅੱਛਾ
ਪਾ ਕੇ ਥੋੜਾ ਜਿਹਾ ਉਹਨੂੰ ਗੁੰਨ ਕੇ ਰੱਖ ਦੋ ਹਾਂਜੀ ਉਹ ਥੋੜਾ ਅੱਛਾ ਹੋ ਜਾਂਦਾ ਨਾ ਆਟਾ ਵਧੀਆ ਹੋ ਜਾਂਦਾ ਫੇਰ ਅੱਛੇ ਬੰਦੇ ਨੇ ਨਾਲ
ਅੱਛਾ ਤੇ ਤਵੇ ਤੇ ਬਣਾਉਂਦੇ ਹੋ ਤੰਦੂਰ ਤੇ ਬਣਾਉਂਦੇ ਹੋ
ਨਹੀਂ ਮੈਂ ਤਵੇ ਤੇ ਹੀ ਬਣਾਉਦੀ ਹਾਂ ਤਵੇ ਤੇ ਬਣਾ ਲੋ, ਕੁੂੱਕਰ ਤੇ ਬਣਾ ਲੋ
ਹਾਂ ਕੁਕਰ ਤੇ ਨਹੀਂ ਮੈਂ ਟਰਾਈ ਕੀਤਾ ਤਾਂ ਕਦੀ ਕੜਾਈ ਚ' ਬਣਾਏ ਕੁੱਕਰ ਚ' ਨੀ ਮੈਂ ਕਦੀ ਟਰਾਈ ਕੀਤਾ ਫੇਰ ਕੂਕਰ ਨਾ ਬੜਾ ਕਾਲਾ ਹੋ ਜਾਂਦਾ
ਅਸੀਂ ਜ਼ਿਆਦਾਤਰ ਕੁੱਕਰ ਚ' ਹੀ ਬਣਾਏ ਜਾਂਦੇ ਹਾਂ।
ਹਾਂ ਕਈ ਲੋਕੀ ਨਾ ਉੱਪਰੋਂ ਦੀ ਕੁੂੱਕਰ ਜਿਹੜਾ ਥੱਲੇ ਜਿੱਥੋਂ ਰੱਖਣੀ ਆ ਨਾ ਉਹ ਕਟਵਾ ਦਿੰਦੇ ਨੇ ਉਹ ਫੇਰ ਉੱਥੇ ਤੰਦੂਰ ਦਾ ਕੰਮ ਕਰਦਾ ਹਨਾ ਮੈਂ ਦੇਖਿਆ ਤਾਂ ਅੱਛਾ ਜੀ, ਮੈਂ ਨੀ ਕਹਦਾ ਫਿਰ ਬੰਦਾ ਕੀੰਨੀ ਤੰਦੂਰ ਵਾਲਾ ਵ ਘਰਾ ਖਰੀਦ ਪੰਜ ਲੀਟਰ ਵਾਲਾ ਅਲੱਗ ਹੋਏ, ਤਿੰਨ ਲੀਟਰ ਵਾਲਾ ਅਲੱਗ ਹੋਏ, ਕੀ-ਕੀ ਬੰਦਾ ਖਰੀਦੇ ਹਨਾ
ਅੱਜ ਕੱਲ ਕੋਈ ਇਨਾ ਬਣਾਉਂਦਾ ਨੀ ਉਹਣ ਘ ਦੇ ਸਭ ਐ ਬਜ਼ਾਰ ਹੀ ਕਰਦੇ ਨੇ ਜਾਂ ਤਵੇ ਤੇ ਬਣ ਜਾਂਦਾ ਬਸ ਆਸਾਨ ਹੀ ਵੇਲ ਕੇ ਲੰਬਾ-ਲੰਬਾ ਵੇਰ ਲੋ ਪਾਣੀ ਲਗਾ ਕੇ ਪਾਣੀ ਵਾਲੀ ਸਾਈਡ ਤੇ ਉਹ ਲਗਾ ਲੋ ਕਲੋਂਜੀ ਵਗੈਰਾ ਜੋ ਲਗਾਉਂਦੇ ਨੇ ਹਰਾ ਧਨੀਆ ਹਾਂ। ਫਿਰ ਤਵੇ ਤੇ ਬਸ ਕਰਦੋ ਇੱਕ ਸਾਈਡ ਸਿੱਕ ਜਾਏਗੀ ਅੱਛਾ।
ਚਿੱਲੀ ਮਿੱਸੀ ਉਹ ਬੜੀ ਸਵਾਦ ਲੱਗਦੀ ਹੈ ਹਾਂ ਬਸ ਮੈਂ ਤੇ ਆਟਾ ਤੇ ਵੇਸਣ
ਅੱਛਾ।
ਗੁੰਨ ਕੇ ਨਾ ਥੋੜੀ ਜਿਹੀ ਪਿੱਛੇ ਦਹੀਂ ਪਾਲੋ। ਕਿਉਂਕਿ ਜਿਦੇ ਦਹੀਂ ਪੈ ਜਾਏ ਨਾ ਉਹ ਥੋੜਾ ਫਰਮੈਂਟ ਹੋ ਕੇ ਸੋਫਟ ਹੋ ਜਾਂਦਾ ਦਹੀਂ ਪਾ ਕੇ ਥੋੜ੍ਹਾ ਜਿਹਾ ਆਟ ਟਾ ਗੁੰਨ ਲੈਂਦੀ ਹਾਂ ਜਿਸ ਲਈ ਮੰਗਦਾ ਨਾ ਕੋਈ ਹਰੀ ਮਿਰਚ ਤੇ ਧਨੀਆ ਬਿਲਕੁਲ ਬਰੀਕ ਬਰੀਕ ਕੱਟ ਕੇ ਰੱਖ ਲੈਂਦੇ ਹਾਂ ਜਦੋਂ ਕੋਈ ਮੰਗਦਾ ਨਾ ਨਹੀਂ ਤਵੇ ਦੀ ਬਣਾਉਦੀ ਹਾਂ ਮੈਂ ਵੀ ਤਵੇ ਤੇ ਜਾਂ ਫਿਰ ਕੜਾਈ ਤੇ
ਅੱਛਾ।
ਉਹ ਸਹੀ ਰਹਿੰਦਾ ਤਵੇ ਆ ਕੜਾਹੀ ਵਾਲਾ ਤੇ ਉਹਦੇ ਤੇ ਫੇਰ ਉੱਪਰੋਂ ਉੱਪਰ ਮੈਂ ਹਰੀ ਮਿਰਚ ਤੇ ਧਨੀਆ ਲਗਾ ਦਿੰਦੀ ਹਾਂ
ਅੱਛਾ
ਤੇ ਥੋੜ੍ਹਾ ਜਿਹਾ ਹਲਕਾ ਮਤਬ ਪੱਕੇ ਹੱਥ ਮਾਰਦੇ ਨੇ ਨਾ ਉੱਪਰ ਕਿ ਥੱਲੇ ਨਾ ਡਿੱਗੇ ਹ ਹਰੀ ਮਿਰਚ ਕਿਉਂਕਿ ਉੱਤਰ ਜਾਂਦੀ ਹੈ ਜਦੋਂ ਅਸੀਂ ਭੁੰਨੇ ਹਾਂ ਨਾ ਹਰੀ ਮਿਰਚ ਗਿਰ ਜਾਂਦੀਆਂ ਨੇ ਪਰ ਖਾਣ ਚ ਬੜੀ ਸਵਾਦ ਲੱਗਦੀ ਐ
ਇੰਨੀ ਸਆਦ ਲੱਗਦੀ ਸੰਦੂਰੀ ਰੋਟੀ
ਹੂੰ ਹੂੰ ਤੇ ਨਾਲ ਹੋਏ ਲੱਸੀ
ਹਮ
ਹੈਨਾ ਤੇ ਤੁਸੀਂ ਕਿਸ ਤਰ੍ਹਾਂ ਲੱਸੀ ਬਣਾਂਦੇ ਓ
ਮੈਂ ਲੱਸੀ ਕੀ ਕਹਿੰਦੇ ਨੇ ਉਹ ਮਸਾਲਾ ਪਾ ਕੇ ਨਾ ਕਾ ਕਾਲਾ ਨਮਕ ਕਾਲੀ ਮਿਰਚ ਕਾਲੀ ਮਿਰਚ ਔਰ ਜੀਰਾ ਰੋਸਟ ਕਰ ਲੈਂਣੀ ਆ ਤਵੇ ਤੇ ਰੋਸਟ ਕਰਕੇ ਬਸ ਦਹੀਂ ਨੂੰ ਫੈਂਟ ਕੇ
ਕਈ ਲੋਕੀ ਤੇ ਖੰਡ ਤੇ ਨੂਨ ਦੋਨੋ ਚੀਜ਼ਾਂ ਪਾਂਦੇ ਨੇ
ਹਾਂ ਨਹੀਂ ਉਹ ਏ ਦੋਨੋ ਨੀ ਸਆਦ ਲਗਦੀ ਇੱਕ ਹੀ ਸਦ ਜਾਂ ਮਿੱ ਠੀ ਖਾ ਲੋ ਜਾਂ ਨਮਕ ਆਲੀ ਪੀ ਲੋ
ਤੇ ਹੁਣ ਮੈਂ ਬਣਾਨੀ ਨਾ ਕਈ ਵਾਰੀ ਮੈਂ ਬਣਾਨੀ ਆਂ ਪੁਦੀਨੇ ਵਾਲੀ ਪੁਦੀਨਾ ਤੇ ਧਨੀਆ ਜਿਵੇਂ ਅਸੀਂ ਚਟਨੀ ਬਣਾਨੇ ਹਾਂ ਨਾ ਹਾਂ ਨਹੀਂ ਨਹੀਂ ਜਿਵੇਂ ਅਸੀਂ ਚਟਨੀ ਬਣਾਨੇ ਹਾਂ ਨਾ ਸੇਮ ਚਟਨੀ ਬਣਾ ਕੇ ਰੱਖ ਲੈਨੀ ਬਸ ਉਹਦੇ ਚ ਮਿਰਚਾਂ ਨੀ ਸਿਰਫ ਹ ਅਹ ਧਨੀਆ ਤੇ ਪੁਦੀਨਾ ਗ੍ਰਾਇੰਡ ਕਰਕੇ ਰੱਖ ਲੈਨੀ ਆਂ ਥੋੜ੍ਹਾ ਜਿਹਾ ਪਾਣੀ ਪਾ ਕੇ ਕਿਉਂਕਿ ਉਂਝ ਹੋਣਾ ਨੀ ਤੇ ਜਦੋਂ ਮੈਂ ਬਣਾ ਰਹੀ ਤ ਨਾ ਨਮਕ ਵਾਲੀ ਨਮਕ ਵਾਲੀ ਸਵਾਦ ਆਉਦਾ ਤੇ ਥੋੜ੍ਹਾ ਜਿਹਾ ਵੀ ਚ ਐਹ ਪਾ ਦੋ ਅੱਧਾ ਚਮਚ ਇੰਨੀ ਟੇਸਟੀ ਲੱਗਦੀ ਹੈ ਨਾ ਬਹੁਤ ਟੇਸਟੀ ਹੋਰ ਬਿਲਕੁ ਰਿਫਰੈਸ਼ਿੰਗ ਹੋ ਜਾਂਦੀ ਹੈ
ਪੁਦੀਨੇ ਦਾ ਮਸਾਲਾ ਉਹ ਕਰ ਕੇ ਨਾ ਮਤਲਬ ਸੁਕਾ ਕੇ ਪੁਦੀਨਾ ਉਹਦਾ ਮਸਾਲਾ ਬਣਾ ਕੇ ਨਮਕ ਕਾਲੀ ਮਿਰਚ ਪਾ ਕੇ ਜੀ ਨਿੰਬੂ ਵਗੈਰਾ ਪਾਣੀ ਪੀਣਾ ਐ ਉਹਦੇ 'ਚ ਵੀ ਯੂਜ਼ ਹੁੰਦਾ।
ਨੀ ਮੈਂ ਵੀ ਬਣਾਨੀ ਆਂ ਐਸੀ ਗੱਲ ਨੀ ਹੈ ਪੁਦੀਨੇ ਵਾਲੀ ਵਧੀਆ ਲੱਗ ਦੀ ਬੜੀ ਪਰ ਜੋ ਫਰੈਸ਼ ਦਾ ਮਜ਼ਾ ਹੈ ਨਾ ਉਹ ਫਰੈਸ਼ ਦਾ ਹੀ ਹੁੰਦਾ ਫਿਰ
ਅੱਛਾ ਐਵੇਂ ਬਣਾਂਦੇ ਹੋ ਕੋਈ ਨੀ ਮੈਂ ਨਾ ਲੱਸੀ ਵੀ ਬਣਾ ਲਾਂਗੀ ਪੁਦੀਨੇ ਵਾਲੀ ਆਓ
ਬਣਾਣਾ ਪਰ ਹੁਣ ਰਾਤੀ ਡਿਨਰ ਰਾਤੀ ਕਰਨ ਆਣਗੇ ਤੇ ਫਿਰ ਲੱਸੀ ਕੀ ਰਾਤੀ ਤੇ ਪੀਂਦੇ ਨੀ
ਨਹੀਂ ਦਪਹਿਰੇ ਹੀ ਆਣਗੇ।
ਹਾਂ ਫੇਰ ਬਣਾ ਲੈਣਾ ਆਂਦੇ ਨਾਲ ਪਹਿਲੇ ਲੱਸੀ ਸਰਵ ਕਰ ਦੇਣਾ ਚਾਹ ਵਗੈਰਾ ਕੀ ਪਿਆਉਣੀ ਆ ਅੱਜ ਕਿਸੇ ਨੂੰ ਇੰਨੀ ਗਰਮੀ ਪੈਂਦੀ ਪਈ ਏ ਗਰਮੀ ਤੇ ਬੁਰਾ ਹਾਲ ਹੋ ਗਿਆ ਵੈ
ਬੁਰਾ ਹਾਲ ਐ
ਬਿਲਕੁਲ ਸਹੀ ਵੇ ਹੋਰ ਦੱਸੋ ਹੋਰ ਕੀ ਬਣਾਓਗੇ ਮਿੱ ਠੇ ਚ ਕੀ ਬਣਾਓਗੇ
ਮਿੱਠੇ ਚਚ ਸੋਚ ਰਹੀਆਂ ਉਹ ਬਣਾ ਲਾਂਗੀ ਕੀ ਕਹਿੰਦੇ ਨੇ ਸਪੰਚੀ ਦੇ ਰਸਗੁੱਲੇ ਨੀ ਹੁੰਦੇ ਘਰ ਈ
ਤੁਹਾਨੂੰ ਆਉਂਦੇ ਨੇ ਬਨਾਣੇ ਸਪੰਜੀ ਰਸਗੁਲੇ
ਹਾਂਜੀ ਸਿੰਪਲ ਹੀ ਐ
ਕਿਸ ਤਰ੍ਹਾਂ ਬਣਾਂਦੇ ਨੇ ਰਸਗੁੱਲੇ ਦਾ ਤੇ ਮੈਨੂੰ ਸੋਚ ਹੀ ਨਹੀਂ ਹੈ ਕਿਸ ਤਰ੍ਹਾਂ ਬੰਦੇ ਨੇ
ਯਾਂ ਤੇ ਪਨੀਰ ਲਲੋ ਕਈ ਪਨੀਰ ਦੇ ਬਣਾ ਲੈਂਦੇ ਨੇ ਮਤਲਬ ਬਜ਼ਾਰੀ ਪਨੀਰ ਲੈ ਕੇ ਜਾਂ ਕਈ ਘਰ ਵੀ ਕੱਢ ਲੈਂਦੇ ਨੇ ਦੁੱਧ ਵਿੱਚ ਸਿਰਕਾ ਪਾ ਲ ਜਾਂ ਨਿੰਬੂ ਪਾ ਲੋ ਪਨੀਰ ਬਣ ਜਾਂਦੇ ਉਹਨੂੰ ਛਾਨ ਕੇ ਧੋ ਕੇ ਬਸ ਉਹਨੂੰ ਨਾ ਹ ਥੇਲੀ ਨਾਲ ਲੈਵੇਂ ਮੈਸ਼ ਕਰਦੇ ਰਹਿਣਾ ਚੰਗੀ ਤਰ੍ਹਾਂ
ਅੱਛਾ ਠੀਕ ਠੀਕ ਉਹ ਆਟੇ ਵ ਕਰਨ ਅੱਛਾ ਪਨੀਰ ਵਿੱਚ ਮੈਦਾ ਪਾਉਣਾ
ਬਿਲਕੁਲ ਇੱਕ ਚਮਚ ਪਾਉਣਾ ਹੱਥ ਨਾਲ ਮੈਸ਼ ਕਰਦੇ ਰਹਿਣਾ ਜਦ ਤੱਕ ਸੋਫਟ ਨਹੀਂ ਹੋ ਜਾੇ ਨਾ ਫੇਿਰ ਪਾਣੀ ਉਬਾਲ ਕੇ ਤੇ ਉਹਦੇ ਵਿੱਚ ਐਵੇਂ ਰੋ ਉਹ ਬਣਾ ਕੇ ਨਾ
ਹਮ
ਬੋਲ ਜੀ ਬਣਾ ਕੇ ਛੋਟੀ ਛੋਟੀ ਤੇ ਉਬਾਲਾ ਦਆਾਨਣਾ ਇੱਕ ਪਾਸੇ ਕੜਾਹੀ ਚ ਉਹ ਪਾ ਦੋ ਚਾਹ ਸ਼ਨੀ ਬਣਾ ਲੋ ਛੋਟੀ ਇਲਾਚੀ ਮੋਟੀ ਇਲਾਚੀ ਪਾ ਕੇ ਚੀਨੀ ਪਾ ਕੇ ਨਹੀਂ ਪਾ ਸਕਦੇ ਅਸੀਂ ਛੋਟੀ ਇਲਾਚੀ ਮੋਟੀ ਇਲਾਚੀ ਆਪਣੇ ਫਲੇਵਰ ਵਾਸਤੇ ਜਿਵੇਂ ਸਵਾਦ ਲੱਗਦਾ ਹਾਂਜੀ ਬਸ ਉਹ ਥੋੜੇ ਫੁੰਡ ਜਾਣਗੇ ਜਦੋਂ ਪਾਣੀ ਚ ਕਰਾਂਗੇ ਫੇਿਰ ਚਾਸ਼ਨੀ ਚ ਨਹੀਂ ਉਹ ਤੇ ਫੇਿਰ ਰਸਗੁੱਲੇ ਬਣ ਜਾਣਗੇ ਨਾ ਗੁਲਾਬ ਜਾਮੁਨ ਸਪੰਚੀ ਰਸਗੁੱਲੇ ਪੜ੍ਹੀ ਹੋਣਗੇ
ਅੱਛਾ ਬਸ ਉਹਨੂੰ ਇੰਝ ਕਰਕੇ ਪਾਣੀ ਚ ਪਾਉਣਾ ਏ
ਹਾਂ ਪਾਣੀ ਚ ਉਬਾਲ ਕੇ ਆਪਣੇ ਆਪ ਫੁੰਡ ਜਾਂਦੇ ਨੇ ਵੱਡੇ ਹੋ ਜਾਂਦੇ ਨੇ ਬਸ ਫਿਰ ਚਾਸ਼ਨੀ ਚ ਪਾ ਦ ਉਸ ਤੋਂ ਬਾਅਦ ਹਾਂਜੀ ਚਾਸ਼ਨੀ ਚ ਪਾ ਕੇ ਤੇ ਫਰਿੱਜ ਚ ਰੱਖ ਦੋ
ਹਾਂ ਠੰਡੇ ਠੰਡੇ ਹਾਂ ਕਈ ਲੋਕ ਤੇ ਗੁਲਾਬ ਜਾਮਣ ਗਰਮ ਗਰਮ ਖਾਂਦੇ ਨੇ ਹਨਾ
ਹਾਂਜੀ ਗੁਲਾਬ ਜਾਮੁਨ ਤੇ ਫਰਾਈ ਹੋ ਜਾਣਗੇ ਨਾ
ਹਾਂ ਨਹੀਂ ਮੈਂ ਵੈਸੇ ਦੱਸਦੀ ਪਈ ਹੈ ਕਈਆਂ ਦਾ ਗਰਮ ਦਾ ਸਵਾਦ ਹੁੰਦਾ ਕਈਆਂ ਦਾ
ਹਾਂਜੀ ਕਈ ਤੇ ਗੁਲਾਬ ਜਨ ਬ੍ਰੈਡ ਦੇ ਬਣਾ ਲੈਂਦੇ ਨੇ ਉਹ ਬ੍ਰੈਡ ਵਿੱਚ ਆਟਾ ਗੁੰਨ ਕੇ ਉਹ ਬ੍ਰੈਡ ਦੇ ਵਿੱਚ ਦੁੱਧ ਪਾ ਕੇ ਹਾਂ ਫਰਾਈ ਕਰਕੇ
ਨਹੀਂ ਗੁਲਾਬ ਜਾਮੁਨ ਤੇ ਮੈਂ ਵੀ ਇੰਝ ਹੀ ਬਣਾਏ ਦੇ ਨੇ
ਅੱਛਾ ਮੈਂ ਵੈਸੇ ਬਣਾਏ ਨੀ ਕਦੀ ਹੁਣ ਜੇ ਦੇਖਿਆ ਸੀ ਮੈਂ
ਅੱਛਾ ਪਰ ਕਈ ਵਾਰੀ ਨਾ ਬੜੇ ਬੜੇ ਹਾਰਡ ਬਣ ਜਾਂਦੇ ਨੇ ਕਈ ਵਾਰੀ ਇੱਕ ਵਾਰੀ ਮੈਂ ਟਰਾਈ ਕੀਤਾ ਤੇਸੀਂ ਇੰਨੇ ਹਾਰਡ ਬੰਨੇ ਸੀ ਫੇਿਰ ਮੈਂ ਉਸ ਤੋਂ ਬਾਅਦ ਬਣਾਏ ਨੀ ਮੈਂ ਕਿਹਾ ਮੈਂ ਬਣਾਉਦਾ ਅਸੀਂ ਬਾਜ਼ਾਰੋਂ ਹੀ ਲੈਂਦੇ ਹਾਂ ਫਿਰ ਫੇਰ ਪਤਾ ਇੰਨੀ ਦੇਰ ਕੰਮ ਕਰੇ ਕਰਦੇ ਰਹੋ ਫਿਰ ਰਿਜ਼ਲਟ ਵੀ ਅੱਛਾ ਨਾਏ
ਹਾਂਜੀ ਇਹ ਤੇ ਸਿੰਪਲ ਹੁੰਦੇ ਨੇ ਪਾਣੀ ਚ ਹੀ ਉਬਾਲਣੇ ਨੇ
ਬਸ ਤੁਸੀਂ ਤੇ ਫੇਰ ਲੱਗੇ ਰਹੋਗੇ ਕਿਚਨ ਵਿੱਚ ਸ਼ਾਹੀ ਪਨੀਰ ਲ ਸਪੰਜੀ ਰਸਗੁਲੇੇ ਹਨਨਾ ਚਾਵਲ ਕਿੰਨਾ ਟਾਈਮ ਮਿਲ ਗ ਦੋ ਤਿੰਨ ਘੰਟੇ ਤੇ ਲੱਗ ਜਾਂਦੇ ਨੇ ਆਰਾਮ ਨੂੰ
ਬਸ ਮੈਂ ਫ੍ਰਰੀ ਹੋ ਗਈ ਹੁਣ ਸ਼ੁਰੂ ਕਰਾਂਗੀ ਬਣਾਣੀ। ਆਣਗੇ ਤਿੰਨ-ਚਾਰ ਵਜੇ ਤੱਕ ਨਾ ਆਣਗੇ ਲੇਟ ਈ ਖਾਂਦੇ ਨੇ ਨਾ।
ਹਾਂ। ਮੈਂ ਵੀ ਐਂਜ ਈ ਕਰਨੀ ਆ ਕੋਈ ਕਾਰ ਆਂਦਾ ਨਾ ਮੈਂ ਤਾਂ ਪਹਿਲੀ ਸਭ ਕੁੱਛ ਬਣਾ ਕੇ ਰੱਖ ਖਨੀ ਆ ਕੀ ਗੈਸਟ ਐ ਨਾ ਕੈਣ ਕੇ ਓ ਤੇ ਰਸੋਈ ਚ ਬ
ਅੱਛਾ ਤੁਸੀਂ ਵੀ ਕਰਨੀ ਸੀ ਮਾਸੀ ਦੀ ਕੁੜੀ ਦੀ ਰੋਟੀ ਕਰਤੀ ਤੁਸੀਂ ਫਿਰ?
ਹਾਂਜੀ-ਹਾਂਜੀ-ਹਾਂਜੀ-ਹਾਂਜੀ ਕਰਤੀ ਸੀ ਹਾਂਜੀ।
ਕੀ ਬਣਾਇਆ ਸੀ?
ਅਸੀਂ ਮੈਂ ਬਣਾਏ ਸੀ ਚਾਂਪ ਬਣਾਈ ਸੀ
ਅੱਛਾ।
ਨਾਲ ਮਹਾਰਾਜ ਮਾ ਰੈਤਾ, ਚਾਵਲ ਨਾਲ ਮੈਂ ਕਸਟਡ ਬਣਾਇਆ ਸੀ।
ਅੱਛਾ ਫਰੂਟ ਕਸਟਡ ਬਣਾਇਆ।
ਹਾਂ, ਫਰੂਟ ਕਸਟਰਡ ਬਣਾ ਲਿਆ ਨਾ ਓ ਆਸਾਨ ਹੈਗਾ ਸੀ।
ਤੇ ਓ ਕਿੰਝ ਬਣਾਇਆ ਮਤਲਬ ਓ ਮਿਲਦਾ ਐ ਨਾ ਰੇਡੀਮੇਡ ਬਾਜ਼ਾਰ ਦੀ?
ਪੌਡਰ ਆਂਦਾ ਦੁੱਧ ਨੂੰ ਉਬਾਲ ਕੇ ਓਦੇ ਵਿੱਚ ਪਾ ਲੋ ਜਿੱਥੇ ਗਾੜਾ ਹੋ ਗਿਆ ਨਾ ਥੋੜ੍ਹਾ ਜਾ ਤੇ ਗੈਸ ਬੰਦ ਕਰਦੋ ਤੁਸੀਂ
ਅੱਛਾ ਬਾਚੋਂ ਫਰੂਟ ਪਾ ਕੇ ਮਤਲਬ ਠੰਡਾ ਕਰਲੋ ਫਿਰ।
ਫੂਡ ਐ ਮੈਂ ਤੇ ਜਿਦੇ ਚ ਸਰਵ ਕਰਨਾ ਹੁੰਦਾ ਨਾ ਉਹੀਓ ਡੋਂਗਾ ਤੁਸੀਂ ਫਰਿਜ ਚ ਰੱਖ ਦੋ। ਫੇਰ ਜਿਸ ਲਈ ਓਨਾ ਨੇ ਖਾਣਾ ਹੋਏ ਓਹੀਓ ਡੋਂਗਾ ਦਾ ਡੋਂਗਾ ਰੱਖ ਦੋ ਅੱਗੇ। ਸਰਵਿੰਗ ਬਾਊਲ ਵਿੱਚ ਰੱਖਣਾ ਨਾ ਵਧੀਆ ਜਾ ਪਹਿਲੇ। ਤੇ ਬਾਊਲ ਵਗੈਰਾ ਨਾਲ ਰੱਖ ਦੋ ਐਂਡ ਵਿੱਚ ਇੰਨਾ ਠੰਡਾ-ਠੰਡਾ ਸਵਾਦ ਲੱਗਦਾ ਏ। ਤੁਸੀਂ ਵੀ ਟਰਾਈ ਕਰਨਾ ਹੈਨਾ। ਚਲੋ ਜੀ ਠੀਕ ਐ ਜੀ ਚੰਗਾ ਸਤਿ ਸ੍ਰੀ ਕਾਲ।
ਸਤਿ ਸ਼੍ਰੀ ਕਾ